ਹੈਲੋ ਹਾਂਜੀ। ਸਤਿ ਸ੍ਰੀ ਅਕਾਲ ਜੀ। ਹੋਰ ਕੀ ਹਾਲ ਚਾਲ ਨੇ।
ਵਧੀਆ ਜੀ ਵਧੀਆ। ਤੁਸੀਂ ਦੱਸੋ?
ਬਸ ਵਧੀਆ। ਹੋਰ ਹੋ ਗਏ ਫ੍ਰੀ, ਕੰਮ ਕਾਰ ਤੋਂ?
ਬਸ ਫ੍ਰੀ ਤੇ ਤੈਨੂੰ ਪਤਾ ਹੀ ਸਾਰਾ ਦਿਨ ਐ ਚੱਲਦਾ।
ਛੁੱਟੀਆਂ ਵੀ ਪਈਆਂ ਹੀ ਨੇ ਬੱਚੇ ਦੀਆਂ, ਕੰਮ ਹੋਰ ਵੱਧ ਜਾਂਦਾ ਸਗੋਂ ਨੀ।
ਹੋਰ ਕੁਛ ਲੇਟ ਉੱਠੀ ਦਾ ਨਾ, ਲੇਟ ਉੱਠਣ ਕਰਕੇ ਥੋੜਾ ਜਹਾ ਆਖੀ ਲਓ ਚਲੋ ਛੁੱਟੀਆਂ ਚਲ, ਕੋਈ ਗੱਲ ਨਹੀਂ ਥੋੜਾ ਲੇਟ ਉੱਠ ਜਾਂਦੇ ਆ। ਬੇਟਾ ਜਾਂਦਾ ਇਸ ਟੈਮ ਟਿਊਸ਼ਨ ਜਾਂਦਾ।
ਅੱਛਾ -ਅੱਛਾ ਹੋਰ ਰੋਟੀ ਵਗੈਰਾ ਖਾ ਲਈ ਨਾਸ਼ਤਾ ਵਗੈਰਾ ਕਰ ਲਿਆ।
ਨਾ -ਨਾ ਨਾਸ਼ਤਾ ਤਾਂ ਦਸ ਵਜੇ
ਅੱਛਾ ਹਾਂ ਬਸ ਉਹੀ ਲੇਟ ਉਠੋ ਤਾ ਲੇਟ ਹੀ ਹੁੰਦਾ।
ਨਹੀਂ ਆਪਾਂ ਭਾਵੇਂ ਜਲਦੀ ਉਠੀਏ ਭਾਵੇਂ ਆਪਾਂ ਲੇਟ ਉੱਠੀਏ ਆਪਾਂ ਦਸ ਵਜੇ ਹੁੰਦਾ।
ਅੱਛਾ -ਅੱਛਾ ਉਹ ਮੈਂ ਤੁਹਾਡੇ ਤੋਂ ਪੁੱਛਣਾ ਸੀ ਉਸ ਦਿਨ ਤੁਸੀਂ ਮੈਨੂੰ ਮਿਲੇ ਸੀ। ਉੱਥੇ ਯਾਦ ਹੋਏਗਾ ਤੁਹਾਨੂੰ ਗੁਰਦੁਆਰੇ ਦੇਖਿਆ ਸੀ ਤੁਹਾਨੂੰ ਮੈਂ ਤੇ ਤੁਹਾਡੀ ਸਕਿਨ ਇੰਨੀ ਗਲੋ ਕਰ ਤੁਸੀਂ ਫ਼ੀਸ ਮਤਲਬ ਤੁਸੀਂ ਤੁਹਾਡਾ ਜਿਵੇਂ ਮੈਂ ਸੁਣਿਆ ਕਿ ਤੁਹਾਡਾ ਉਹ ਵੀ ਹੈਗਾ ਹੈ ਪਾਰਲਰ ਵਗੈਰਾ ਹਨਾ।
ਹਾਂ ਹੈਗਾ।
ਤੇ ਮੈਂ ਨਾ ਮਤਲਬ ਮੇਕਅਪ ਦਾ ਪੁੱਛਣਾ ਸੀ ਕੁਛ ਕਿਉਂਕਿ ਮੈਂ ਮੇਕਅਪ ਕਰਨਾ ਨੀ ਆਉਂਦਾ ਜੇ ਅਸੀਂ ਨੋਰਮਲ ਵੀ ਕਰਦੇ ਹਾਂ ਨਾ ਥੋੜਾ ਬਹੁਤ ਉਹ ਮੈਨੂੰ ਵੀ ਨਹੀਂ ਪਤਾ ਕਿਵੇਂ ਕਰਦੇ ਨੇ। ਤੁਸੀਂ ਥੋੜੇ ਬਹੁਤ ਤੁਸੀਂ ਸਟੈਪਸ ਦੱਸੋਗੇ। ਕਿਵੇਂ- ਕਿਵੇਂ ਮਤਲਬ ਪੂਰਾ ਮੇਕਅਪ ਕਰਦੇ ਨੇ ਸਟਾਰਟਿੰਗ ਤੋਂ ਕਿ ਪਹਿਲੇ ਕੀ ਲਗਾਉਣਾ ਹੁੰਦਾ ਮੈਨੂੰ ਪਤਾ ਤਾਂ ਨਹੀਂ ਹੈਗਾ ਇੰਨਾ ਨੌਲੇਜ ਨਹੀਂ ਹੈਗੀ ਮੈਂ ਕਿਹਾ ਚਲੋ ਤੁਹਾਡੇ ਤੋਂ
ਪਤਾ ਕੀ ਹੁੰਦਾ ਜਿਹੜਾ ਜਿਹੜੇ ਪਹਿਲਾਂ ਮੇਕਅਪ ਚੱਲਦੇ ਹੁੰਦੇ ਸੀ ਨਾ। ਉਹ ਤੇ ਐ ਹੁੰਦਾ ਸੀ ਮਤਲਬ ਵੀ ਆਪਾਂ ਤਿੰਨ- ਤਿੰਨ ਚਾਰ ਚਾਰ ਚੀਜ਼ਾਂ ਲਗਾਉਣੀਆਂ ਪੈਂਦੀਆਂ ਹੁੰਦੀਆਂ ਸੀ ਜਿਵੇਂ ਪਹਿਲਾਂ ਆਪਾਂ ਫਾਊਂਡੇਸ਼ਨ ਲਗਾ ਲਿਆ। ਫਿਰ ਕਲੀ ਕਲੀਨਜ਼ਰ ਨਾਲ ਸਾਫ ਕੀਤਾ। ਫਿਰ ਪ੍ਰਾਈਮਰ ਲਗਾ ਲਿਆ ਜੇ ਵੋ ਬੜਾ ਕੁਛ ਹੁੰਦਾ ਸੀ। ਹੁਣ ਤੇ ਮਤਲਬ ਵੀ ਅ ਥ੍ਰੀ ਡੀ ਦੇ ਮਤਲਬ ਜਿਹੜੇ ਐਚ ਡੀ ਦੇ ਆਏ ਹੋਏ ਨੇ ਪ੍ਰੋਡਕਟ
ਹਾਂ -ਹਾਂ
ਉਹ ਇੱਕੋ ਹੀ ਕੰਸੀਲਰ ਵਗੈਰਾ, ਫਾਂਡੇਸ਼ਨ ਵਗੈਰਾ, ਪ੍ਰਾਈਮਰ ਵਗੈਰਾ ਇਹ ਸਾਰੇ ਹੁਣ ਇੱਕ ਹੀ ਚੀਜ਼ ਮਿਲ ਜਾਂਦੀ ਹੈ। ਅਲੱਗ -ਅਲੱਗ ਕੰਪਨੀਆਂ ਨੇ। ਪਤਾ ਨੀ ਕਿੰਨੀਆਂ ਕੋ ਕੰਪਨੀਆਂ ਨੇ ਬਹੁਤ ਜ਼ਿਆਦਾ ਨੇ।
ਆਹੋ ਮੈਨੂੰ ਇਹ ਵੀ ਕਦੇ- ਕਦੇ ਹੁੰਦਾ ਨਾ ਕਿ ਕੰਪਨੀ ਅਗਰ ਤੁਸੀਂ ਮੰਨ ਲਓ ਕੋਈ ਸਸਤੀ ਤੇ ਪ੍ਰੋਡਕਟਸ ਲੈ ਰਹੇ ਹੋ ਉਹ ਅੱਛੇ ਨਹੀਂ ਹੁੰਦੇ ਉਸ ਕਾਰਨ ਵੀ ਅਸੀਂ ਜੇਸੀਂ ਉਹ ਯੂ ਕਰੀਏ ਤਾਂ ਸਕਿੰਨ ਮਤਲਬ ਫਾਊਂਡੇਸ਼ਨ ਲਗਾ ਕੇ ਕਾਲੀ ਜਾ ਯੈਲੋ ਹੋ ਜਾਂਦੀ ਏ ਇਹਦਾ ਵੀ ਫ਼ਰਕ ਪੈਂਦਾ ਕਿ ਸਾਨੂੰ ਚੀਜ਼ ਵੀ ਮਹਿੰਗੀ ਮਤਲਬ ਅੱਛੀ ਲੈਣੀ ਚਾਹੀਦੀ ਹੈ ਤੇ ਤੁਸੀਂ ਮਤਲਬ ਕਿਹੜੇ ਪ੍ਰੋਡ ਯੂਸ ਕਰਦੇ ਹੋ ਕਿਹੜੀ ਕੰਪਨੀ ਵਗੈਰਾ ਦੇ ਜਿਹੜੇ ਅੱਛੇ ਹੋਣ।
ਇੱਕ ਤਾਂ ਜਿਵੇਂ ਜਿਹੜਾ ਹੁਣ ਮਾਮਾ ਚੱਲਿਆ ਹੋਇਆ। ਤੇ ਉਹਦੇ ਪ੍ਰੋਡਕਟ ਵਧੀਆ ਨੇ ਉਹਦੇ ਮਤਲਬ ਬਹੁਤ ਵਧੀਆ ਨੇ ਉਹਦਾ ਰਿਜ਼ਲਟ ਬਹੁਤ ਅੱਛਾ ਹੈ।
ਹੂੰ ਅੱਛਾ -ਅੱਛਾ
ਹਾਂ
ਹੂੰ ਹੁਣ
ਹੋਰ ਵੀ ਕਈ ਕੰਪਨੀਆਂ ਹੈਗੀਆਂ ਨੇ ਅੱਜ ਕੱਲ ਤਾਂ ਬਹੁਤ ਕੁਛ ਆ ਰਿਹਾ ਮਾਰਕਿਟ
ਆਹੋ ਸਹੀ ਗੱਲ ਹੈ, ਸਭ ਕੁਛ ਨਕਲੀ ਸਮਾਨ ਹੈਗਾ ਸਭ ਕੁਛ ਅਵੇਲੇਬਲ ਹੈਗਾ ਅੱਜ ਕੱਲ ਤਾਂ ਜੋ ਤੁਹਾਨੂੰ ਚਾਏ ਤਾ ਮਿਲ ਜਾਂਦਾ ਐ।
ਅਤੇ ਆਪ ਆਪਾਂ ਜਦੋਂ ਸ਼ੋਪ ਤੋਂ ਲੈਂਦੇ ਹਾਂ ਉਹ ਆਪਾਂ ਨੂੰ ਵਰੰਟੀ ਤੇ ਦਿੰਦੇ ਹੀ ਨੇ ਵੀ ਹਾਂ। ਕੋਈ ਮਤਲ ਪ੍ਰੋਬਲਮ ਆਵੇ ਜਾਂ ਸਕਿੰਨ ਤੇ ਕੁਛ ਵੀ ਹੋ ਜੇ। ਕਿਉਂਕਿ ਆਪਾਂ ਜਿਹੜਾ ਇੱਥੇ ਸੈਲੂਨ ਤੇ ਜਾਂ ਪਾਰਲਰ ਤੇ ਕੋਈ ਵੀ ਕੰਮ ਕਰਦੇ ਨਾ ਪਹਿਲਾਂ ਆਪ ਆਪਣੇ ਤੇ ਕਰਦੇ ਆਂ।
ਹਾਂ- ਹਾਂ।
ਵੀ ਕੋਈ ਸਾਈਡ ਇਫੈਕਟ ਨਾ ਹੋ ਜਾਵੇ ਕਿਸੇ ਨੂੰ
ਹੂੰ- ਹੂੰ ਕਦੇ- ਕਦੇ ਐ ਹੁੰਦੇ ਕਈਆਂ ਦੇ ਸਕਿੰਨ ਦੇ ਅਕੋਡਿੰਗ ਨਾ ਉਹ ਪ੍ਰੋਡਕਟ ਸੂਟ ਵੀ ਨਹੀਂ ਕਰਦਾ।
ਉਹ ਪਤਾ ਕੀ ਉਹ ਪਤਾ ਕੀ ਹੁੰਦਾ ਕਿਸੇ ਦੀ ਅਲੱਗ ਸਕੀਨ ਹੈ ਕਿਸੇ ਦੀ ਆਇਲੀ ਏ। ਕਿਸ ਦੀ ਡਰਾਈ ਹੈ ਐਵੇਂ ਸਕਿੰਨ ਦਾ ਹੁੰਦਾ ਹੈ। ਤੇ ਇਸ ਕਰਕੇ ਨਾ ਥੋੜ੍ਹਾ ਵੇ ਪਹਿਲਾਂ ਅਸੀਂ ਆਪਣੇ ਤੇ ਕਰਨੇ ਹਾਂ। ਆਪਣੇ 'ਤੇ ਕਰਕੇ ਫਿਰ ਅਸੀਂ ਬਾਅਦ 'ਚ ਕਸਟਮਰ 'ਤੇ ਲਗਾਦੇ ਆ।
ਅੱਛਾ ਹਾਂ ਇਹ ਤਾਂ ਸਗੋਂ ਵਧੀ ਇਹ ਗੱਲ ਹੀ ਨੀ ਤਾਂ ਫਿਰ ਆ ਹੁੰਦਾ ਕਿ ਕਸਟਮਰ ਫਿਰ ਗੁੱਸਾ ਹੋ ਆ ਜਾਂਦੇ ਨੇ। ਪਰ ਇਫੈਕਟ ਪੈਂਦਾ ਕਿ ਹਾਂ ਹੋਰ ਲੋਕਾਂ ਨੂੰ ਕਹਿੰਦੇ
ਸਾਰਾ ਕੰਮ ਹੁੰਦਾ ਸਕਿੰਨ ਦਾ ਹੁੰਦਾ। ਆਪਣੀ ਫੇਸ ਆਪ ਫੇਸ ਦਾ ਆਦਾ ਆਪਾਂ ਹੁਣ ਮੰਨ ਲਓ ਆਪਾਂ ਇੱਕ ਥਰੈਡਿੰਗ ਈ ਨੀ ਕਰਵਾਾਈ ਮੰਨ ਲਓ। ਅਤੇ ਸਾਡਾ ਫੇਸ ਗੰਦਾ ਲੱਗੇਗਾ ਅਤੇ ਇੱਕ ਆਪਾਂ ਥਰੇਡਿੰਗ ਹੀ ਕਰ ਲੈਂਨੇ ਆ ਤੇ ਫੇਸ ਉਹਦੇ ਨਾਲ ਹੀ ਥੋੜ੍ਹਾ ਚੰਗਾ ਲੱਗ ਜਾਂਦਾ ਐ, ਅਲੱਗ ਜਿ ਹਾਂ ਲੁਕ ਅੱਛੀ ਆ ਜਾਂਦੀ। ਹਾਂ ਤੇ ਇਹ ਗੱਲ ਹੁੰਦਾ ਵੀ ਇਹੀ ਗੱਲ ਹੁੰਦੀ ਹੈ ਵੀ ਆਪਾਂ, ਕੋਈ ਵੀ ਆਪਾਂ ਫੇਸ 'ਤੇ ਕੰਮ ਕਰਨੇ ਨਾ ਪਹਿਲਾਂ ਆਪਾਂ ਖੁਦ ਨੂੰ ਅੱਪ ਕਰਨੇ ਹਾਂ, ਫੇਰ ਆਪਾਂ ਕਸਟਮਰ ਦੇ। ਕਰਦੇ ਆ।
ਵੀ ਬੜੀ ਹੈਗੀ ਏ ਧੁੱਪ ਏਨੀ ਹੈਗੀ ਏ ਤੇ ਨਾ ਹੁਣ ਮੈਂ ਕੱਲ ਪਰਸੋਂ ਦੀ। ਜ਼ਿਆਦਾ ਨਿਕਲਣਾ ਪੈਂਦਾ ਕਦੇ, ਕਦੇ ਮੈਂ ਨਾ ਉਹ ਸਿਲਾਈ ਵਗੈਰਾ ਸਿੱਖਦੀ ਤੇ ਨਾ ਬਾਹਰ ਧੁੱਪ ਚ ਜ਼ਿਆਦਾ ਜਾਣਾ ਪੈ ਰਿਹਾ ਹੈ ਤੇ ਉਸ ਕਾਰਨ ਨਾ ਫੇਸ ਤੇ ਟਾਈਨਿੰਗ ਆ ਚੁੱਕੀ ਏ ਤੇ, ਟੈਰਿੰਗਲ ਜੇ ਤੁਸੀਂ ਮੈਨੂੰ ਦੱਸੋਗੇ ਜਿਵੇਂ ਤਾਂ ਸਨਸ੍ਰੀਨ ਵੈਸੇ ਹੁੰਦੀ ਏ। ਪਰ, ਮੈਂ ਮੈਨੂੰ ਕੋਈ ਮਤਲਬ
ਇੱਥੇ ਤਾਂ ਅੱਜ ਕੱਲ ਕੁੜੀਆਂ ਨੂੰ ਸੰਨਸਕ੍ਰੀਨ ਨਈ ਲਉਣੀ ਚਾਹੀਦੀ ਏ। ਵੈਸੇ ਇੱਕ ਤਾਂ ਉਹਦੀ ਹੈ ਮੇਰੇ ਕੋਲ ਕੇੜੀ ਐ? ਸਕਲੀਨ ਕਲੀਨਟੀ ਦੀ ਏ ਬਹੁਤ ਵਧੀਆ ਮਤਲਬ ਵੀ ਮੈਂ ਚਲੋ ਤੁਹਾਨੂੰ ਵਟਸਐਪ ਕਰਦਾਂ ਗੀ।
ਅੱਛਾ, ਅੱਛਾ।
ਹਾਂ ਇੱਕ
ਤੇ ਨਹੀਂ ਅਗਰ ਜਿਵੇਂ ਸਨਸਕੀਨ ਵਗੈਰਾ ਵੀ ਹੁੰਦੀ ਐ। ਫੇਸ ਤੇ ਲਾ ਲਾਸਤੇ ਬਾਕੀ ਮੈਂ ਕੋਈ ਪੈਕ ਵਗੈਰਾ ਜਿਵੇਂ ਘਰ ਦੇ ਮੈਂ ਨਾ ਜ਼ਿਆਦਾ ਯੂਜ ਕਰਦੀ ਆ ਪ੍ਰੋਡਕਟਸ। ਹਾਂ, ਹਾਂ ਜਿਵੇਂ ਅਗਰ ਮੰਨ ਲੋਓ ਜਵੇਂ ਮੈਨ ਟੈਨਿੰਗ ਹੋਈ ਸੀ ਕਿ ਪਰਸੋ ਤੇ ਨਾ ਮੇਰਾ ਫੇਸ ਕਾਫੀ ਕਾਲਾ, ਕਾਲਾ ਹੋਇਆ ਟੈਨਿੰਗ ਕਾਰਨ ਲਾਲ ਹੋ ਜਾਂਦਾ ਐ। ਜੀਵ ਜਿਹਾ ਹੋ ਜਾਂਦਾ ਤੇ ਉਹਨੂੰ ਮਿਟਾਉਣ ਵਾਸਤੇ ਕੋਈ ਘਰ ਦੀ ਰੈਸਿਪੀ ਵਗੈਰਾ ਹੋਣੀ ਜਿਵੇਂ ਕਹਿੰਦੇ ਸੀ ਨਾ ਲੋਕੀ ਕਿ ਹਾਂ ਤੁਸੀਂ ਹਲਦੀ ਨੂੰ ਗਰਮ ਕਰ ਲੋ ਸੇਖ ਲੋ ਚਾਕ ਡਨ ਕਰ ਲੋ।
ਮੁਲਤਾਨੀ ਮਿੱਟੀ ਲਗਾਓ ਪੈਕ ਲਗਾਓ। ਉਹਦਾ ਚੰਦਨ ਚ ਰਹੀ ਹੈ। ਕਈ ਕੁਛ ਆ ਰਿਹਾ ਉਹਦੇ ਵਿੱਚ ਇਹ ਇੱਕ ਸਟੋਬਰੀ ਦੇ ਉਹ ਆਏ ਰਹੇ ਨੇ ਕੁੜੀਆਂ ਵਾਸਤੇ ਅੱਜ ਕੱਲ੍ਹ ਮਤਲਬ ਵੀ
ਸਕ੍ਰੱਬ ਵਗੈਰਾ।
ਅੱਛਾ, ਅੱਛਾ।
ਵੀ ਅੱਜ ਕੱਲ੍ਹ ਜਿੰਨਾ ਗਰਮੀ ਦੇ ਵਿੱਚ ਫਰੂਟਸ ਦੇ ਯੂਜ ਕਰੋਗੇ ਨਾ ਓਨਾ ਹੀ
ਆਹੋ ਠੰਡੀ ਠੰਡੀ ਸਕਿਨ ਈ ਠੰਡੀ ਚੀਜ਼ਾਂ ਯੂਜ ਕਰੀਏ ਜੈਲ ਦੇ ਪ੍ਰੋਡਕਟ ਯੂਜ ਕਰੀਏ। ਜਿਵੇਂ ਆਹ ਹੁੰਦਾ ਨਾ ਸਨ ਸਕਰੀਨ ਚ ਕਰੀਮ ਵਗੈਰਾ ਹੁੰਦੀ ਹੈ ਤੇ ਨਾ ਮੋਸਚ ਮਤਲਬ ਜ਼ਿਆਦਾ ਅੱਗੇ ਪਸੀਨਾ ਆਉਂਦਾ ਗਰਮੀਆਂ ਚ ਉਤੋਂ ਉਹ ਜਿਹੜੀ ਉਹ ਸਨ ਸਕਿਨ ਹੁੰਦੀ ਨਾ ਥੋੜ੍ਹੀ ਉਹ ਵੀ ਹੁੰਦੀ ਥਿੰਦੀ ਕਰੀਮ ਹੁੰਦੀ ਉਸ ਕਾਰਨ ਨਾ। ਪਸੀਨਾ ਹੋਰ ਆਂਦਾ ਫੇਸ ਬੜਾ ਚਿਪਚਿਪਾ ਲੱਗਦਾ ਐ ਤੇ ਇਸ ਕਰ ਮਤਲਬ ਅੱਜ-ਕੱਲ੍ਹ ਸਾਨੂੰ ਸਕਿੰਨ ਵੀ ਜੈਲ ਫੋਰਮ ਵਿੱਚ ਆਉਣ ਲੱਗ ਗਈਆਂ ਨੇ। ਮੰਨ ਲਓ ਵੇੇ ਆਖਣ ਜਿਵੇਂ ਮੇਰੀ ਓਇਲੀ ਸਕਿਨ ਐ। ਨਾ ਤੇ ਜੈਲ ਫੋਮ ਵਿੱਚ ਚ ਆਉਣ ਲੱਗ ਗਈ ਏ। ਉਹ ਠੀਕ ਰਹਿੰਦੀ ਆਇਲੀ ਸਕਿੰਨ ਵਸਤੇ।
ਹਾਂ, ਠੀਕ ਸਹੀ ਗੱਲ ਹੈ ਠੀਕ ਰਹੇਗੀ।
ਮੈਂ ਪੁੱਛਣਾ ਸੀ ਜਿਵੇ ਮੇਰੇ ਨਾ ਵਾਲ ਕਾਫੀ ਰਫ ਹੈਗੇ ਨੇ ਤੇ। ਮਤਲਬ ਕੋਈ ਘਰ ਦੇ ਤੁਸੀਂ ਦੱਸ ਸਕਦੇ ਹੋ? ਜਾਂ ਕੋਈ ਬਾਜ਼ਾਰ ਦੇ ਕੋਈ ਪ੍ਰੋਡਕਟ ਐਸੇ ਹੋਨ, ਕਿ ਮੇਰੇ ਵਾਲ ਸਿਲਕੀ ਹੋ ਜਾਣ ਜਿਆਦਾ।
ਜੇ ਐਲੋਵੇਰਾ ਜ਼ਿਆਦਾ ਜੇੜਾ ਘਰ ਦੇ ਵਿੱਚ ਲੱਗਾ ਹੁੰਦਾ ਉਹ ਨਿਕਾਲ ਕੇ ਤੁਸੀਂ ਗ੍ਰਾਂਡ ਕਰਕੇ ਵਿੱਚ ਹਲਕਾ ਦੁੱਧ ਪਾ ਲਿਆ ਜਾਂ ਮਤਲਬ ਕੋਈ ਚੀਜ਼ ਐਸੀ ਪਾ ਕੇ ਉਹ ਤੁਸੀਂ ਲਗਾ ਸਕਦੇ ਵਾਲਾਂ 'ਤੇ ਇੱਕ ਮਾਸ ਕਾ ਆਉਂਦਾ ਹੈ ਆਪਾਂ ਸਿਰ ਵੋਸ਼ ਕਰਨ ਤੋਂ ਬਾਅਦ ਜਦੋਂ ਆਪਾਂ ਕਰਦੇ ਆ ਨਾ ਉਹ ਮਾਸਕ ਲਗਾ ਲਉ ਤੁਆਡੇ ਵਾਲ ਬਿਲਕੁਲ ਸੋਫਟ ਹੋ ਜਾਣਗੇ ਹਾਂ ਕੰਡੀਸ਼ ਮੇਰਾ ਮਤਲਬ ਵੀ ਕਦੀ ਹੋਵੇ ਚਲੋ ਆਪਾਂ ਕੋਲ ਨਹੀਂ ਮਾਸਕ ਵਗੈਰਾ ਹੈਗਾ ਜਿਹਨੂੰ ਆਪਾਂ ਅ ਹੁੰਦਾ ਨੀ ਮੈਟ੍ਰਿਕਸ ਦੇ ਹੁੰਦੇ ਨੇ ਮਾਸ ਜਿਹਦੇ ਨਾਲ ਆਪਾਂ ਸਪਾਹ ਕਰਦੇ ਹਾਂ।
ਹਮ ਹਮ
ਉਹਦੇ ਨਾਲ ਬੜਾ ਫ਼ਰਕ ਪੈਂਦਾ ਬਹੁਤ ਜ਼ਿਆਦਾ ਫਰਕ ਪੈਂਦਾ ਉਹ ਤੇ ਬਿਲਕੁਲ ਸਮੂਥ ਹੋ ਜਾਂਦੇ ਨੇ ਵਾਲ।
ਅੱਛਾ ਅੱਛਾ ਹਾਂ ਸੀਰਮ ਵਗੈਰਾ ਵੀ ਆਉਂਦੇ ਨੇ ਨਾ ਕਿ ਹਾਂ ਸਿਰ ਧੋਣ ਤੋਂ ਬਾਅਦ ਸੀਰਮ ਲਗਾਉਣਾ ਪੈਂਦਾ ਏ ਲਗਾਉਣਾ ਹੁੰ ਞਾਲ ਸ
ਉਹ ਸਿਰਮ ਉਹ ਤੇ ਐਂਜ ਆ ਨਾ ਜਦੋਂ ਆਪਾਂ ਸਿਰ ਵਾਸ਼ ਕਰ ਲਿਆ ਆਪਾਂ ਮਾਸ ਲਗਾ ਲਿਆ ਉਸ ਤੋਂ ਬਾਅਦ ਆਪਾਂ ਜ ਉਦੋਂ ਬਾਲ ਥੋੜ੍ਹੇ ਜਿਹੇ ਸੁੱਕ ਜਾਂਦੇ ਨੇ ਨਾ ਹਲਕੇ ਜਿਹੇ ਟਾਵਲ ਦੇ ਨਾਲ ਤੁਸੀਂ ਸਕੋਤੇ ਕਰਦੇ ਔ ਉਸ ਤੋਂ ਬਾਅਦ ਤੁਸੀਂ ਸਿਰਮ ਲਗਾਉਣਾ।
ਅੱਛਾ ਅੱਛਾ
ਹਾਂ ਲਾਸਟ ਵਿੱਚ ਸਿਰਮ ਲਗਾਉਣਾ ਵੀ ਜਦੋਂ ਵਾਲਾਂ ਦਾ ਤੁਹਾਡਾ ਪਾਣੀ ਖਤਮ ਹੋ ਗਿਆ ਹੋਣ ਗਿੱਲੇ ਈ
ਹਮ ਹ ਹਾਂ ਹਲਕੇ ਹਲਕੇ ਗਿੱਲੇ ਹੋਣ ਹਨਾ ਥੋੜੇ ਥੋੜੇ ਬੈਠੇ ਹੋਣ ਤਾਂ ਲਗਾਦੇ। ਸੁਣਿਆਦਾ ਹੋ ਜਿਵੇਂ ਮੇਰੀ ਜਿਵੇਂ ਤੁਹਾਨੂੰ ਦੱਸਿਆ ਹਾਂ ਓਇਲੀ ਸਕਿਨ ਹੈਗੀ ਏ ਕੁਛ ਸੂਟ ਨੀ ਕਰਦਾ ਤੇ ਪਿਂਪਲ ਵਗੈਰਾ ਵੀ ਕਾਫੀ ਐਕਟਿਵ ਹੋਏ ਦੇ ਕੋਈ ਐਸੀ ਚੀਜ਼ਾਂ ਤੁਹਾਨੂੰ ਪਤਾ ਹੋਣੀ ਕੋਈ ਘਰ ਦੇ ਮਾਸਕ ਵਗੈਰਾ ਪਤੇ ਹੋਣ ਜੋ ਮੈਂ ਲਗਾਵਾਂ ਠੀਕ ਹੋ ਜਾਣ ਟੈਕਨੀ ਵਗੈਰਾ ਕਾਫੀ ਗਲ ਤੇ ਬਿਲਕੁਲ ਗਰਮੀ ਵੀ ਇੰਨੀ ਹੈਗੀ ਗਰਮੀ ਕਾਰਨ ਹੋਰ ਦਾਣੇਂ ਨਿਕਲਦੇ ਨ ਉੱਪਰੋਂ ਮੇਰੀ ਸਕਿੰਨ ਵੀ ਓਇਲੀ ਹੈਗੀ ਏ।
ਇਹ ਤਾਂ ਘਰ ਦੇ ਨੂਸਖੇ ਈ ਕਰੋ ਕਿਉਂਕਿ ਬਾਹਰ ਦਾ ਹਜੇ ਤੁਹਾਡੀ ਹਜੇ ਇੰਨੀ ਏਜ ਨਹੀਂ ਨਾ ਹੈਗੀ ਵੀ ਹਜੇ ਇਸ ਉਮ ਇਸ ਇਸ ਉਮਰ ਦੇ ਵਿੱਚ ਤਾਂ ਦੇਖੋ ਸਭ ਨੂੰ ਹੁੰਦੇ ਈ ਨੇ ਤੇ ਜੇ ਆਪਾਂ ਬਾਹਰ ਦੀਆਂ ਚੀਜ਼ਾਂ ਲਗਾਵਾਂਗੇ ਰਾਤ ਨੂੰ ਤੁਸੀਂ ਮਲਾਈ ਲਾ ਕੇ ਸੌ ਜੌੰ ਮਲਾਈ ਦੀ ਉਹ ਕਰੀਮ ਜਿਹੜੀ ਹੁੰਦੀ ਏ ਉਹਦੇ ਨਾਲ ਬੜਾ ਫ਼ਰਕ ਪੈਂਦਾ ਐ ਇੱਕ ਤਾਂ ਤੁਹਾਡੇ ਫੇਸ ਤੇ ਗਲੋ ਆਏਗਾ ਰਾਤ ਨੂੰ ਫੇਸ ਵੋਸ਼ ਕਰਕੇ ਨਾ ਚੰਗੀ ਤਰ੍ਹਾਂ ਤੇ ਉਹ ਤੁਸੀਂ ਲਗਾਓ ਜਾਦੀ ਗੁਲਾਬ ਜਲ ਨਾਲ ਪਹਿਲਾਂ ਸਾਫ਼ ਕਰ ਲਓ ਗੁਲਾਬ ਜਲ ਤੋਂ ਬਾਅਦ ਤੁਸੀਂ ਮਲਾਈ ਲਾ ਸਕਦੇ ਓ
ਹਮ
ਕੋਈ ਵੀ ਚੀਜ਼ ਐਸੀ ਘਰ ਦੀ ਲਾ ਸਕਦੇ ਜੇ ਤੁਸੀਂ ਬਾਹਰ ਦੇ ਯੂਜ ਕਰੋਗੇ ਤਾਂ ਤੁਹਾਨੂੰ ਤੁਹਾਡੇ ਨੁਕਸਾਨ ਸਕਿਨ
ਸਾਡਾ ਤੇ ਅਸੀਂ ਮਲਾਈ ਵਗੈਰਾ। ਫੇਰ ਏਨਾ ਤੇ, ਮਲਾਈ ਦਾ ਸਿਰ ਲਗਾ ਰੱਖ ਦਿੰਦੇਆ ਨਿਕਾਲ ਕੇ, ਕਿਉਂਕਿ ਘਿਓ ਵਗੈਰਾ ਕੱਢਣਾ ਹੁੰਦਾ।
ਸਿਰ ਵਿੱਚ ਵੀ ਜਿਵੇਂ, ਤੁਸੀਂ ਕਹਿੰਦੇ ਹੋ ਕਈਆਂ ਦੇ ਡੈਂਡਰਫ ਵਗੈਰਾ ਹੁੰਦੀ ਹੈ ਜਾਂ ਸ਼ ਸ਼ਾਈਨ ਨੀ ਹੁੰਦੇ ਉਹਦੇ ਵਿੱਚ ਤੁਸੀਂ ਦਹੀਂ ਲੈ ਲਓ ਤੇਲ ਪਾ ਲਉ ਕੋਈ ਵੀ ਚਾਹੇ ਨਾਰੀਅਲ ਦਾ ਪਾ ਲਉ ਦੁੱਧ ਜਾ ਪਾ ਲਉ ਹਲ ਇੱਕ ਨੀ ਅੱਧਾ ਨਿੰਬੂ ਨਿਚੋੜ ਲਉ ਉਹਦੇ ਵਿੱਚ
ਨਹੀਂ ਦੇਖੋ ਮੈਂ ਨਾ ਵੈਸੇ ਦੇਖੋ ਇੱਕ ਦੋ ਵਾਰੀ ਲਗਾ ਕੇ ਵੇਖੀ ਦੀ ਏ ਇੱਕ ਦੋ ਵਾਰੀ ਜਿਵੇਂ ਸੁਣੇ ਵੈਸੇ ਅੱਜ ਗੱਲ ਹੈ ਹੀ ਜੈਸੇ ਇੱਕ ਦੋ ਵਾਰੀ ਕੋਈ ਕੀ ਲਗਾਣੀ ਆ ਤਾਂ ਤੇ ਫਰਕ ਪੈਂਦਾ ਨੀ। ਤੁਸੀਂ ਲਗਾਤਾਰ
ਹਾਂ, ਨਹੀਂ ਮਤਲਬ ਇਝ ਏ ਨਾ ਜਦੋਂ ਤੁਸੀਂ ਸਿਰ ਧੋ ਜਿੱਦਨ ਸਿਰ ਧੋਣੈ ਪਹਿਲਾਂ ਐ ਲਗਾ ਲਓ ਸਿਰ ਧੋਣ ਤੋਂ ਪਹਿਲਾਂ। ਫਿਰ ਤੁਸੀਂ ਘੰਟਾ ਡੇਢ ਘੰਟਾ ਰੱਖੋ ਉਸ ਤੋਂ ਬਾਅਦ ਵਾਸ਼ ਕਰ ਲਓ। ਹਾਂ ਐ ਬੇ ਜਿਹੜਾ ਘਰਦੇ ਨੂੰ, ਪਹਿਲਾਂ ਲੋਕੀ ਐਂ ਹੀ ਕਰਦੇ ਹੁੰਦੇ ਸੀ ਆ। ਜਿੰਨਾ ਆਪਾਂ ਸ਼ੈਂਪੂ ਲਗਾਵਾਂਗੇ ਜਿੰਨੇ ਆਪਾਂ ਕੋਈ ਸਭ ਦੇ ਵਿੱਚ ਕੈਮੀਕਲ ਹੁੰਦਾ। ਅਸੀਂ ਕੋਈ ਵੀ ਚੀਜ਼ ਹੈ ਨਹੀਂ ਬੀਜਦੇ। ਜਿਹਦੇ ਵਿੱਚ ਕੈਮੀਕਲ ਨਹੀਂ ਹੈਗਾ।
ਹਾਂ, ਪਹਿਲੇ ਸਗੋਂ ਠੀਕ ਹੈਗਾ ਸੀ। ਪਹਿਲੇ ਲੋਕਾਂ ਦੇ ਵਾਲ, ਮੇਰੀ ਆਪ ਮੰਮੀ ਦੇ ਨਾ ਵਾਲ ਬੜੀ ਲੰਬੀ ਹੈਗੇ ਸੀ। ਪਹਿਲੇ ਤੇ ਹੁਣ ਚਲੋ ਛੱੜ ਗਏ ਨੇ ਕਾਫੀ, ਏਜ ਦੇ ਅਕੋਰਡਿੰਗ, ਪੈਲੇ ਬੜੇ ਲੰਬੇ ਵਾਲ ਹੈਗੇ ਸੀ ਮੰਮਾ ਦੇ ਤੇ ਮੰਮੀ ਦੱਸਦੀ ਸੀਗੀ। ਹਾਂ ਅਸੀਂ ਦੋ ਕੋਈ ਮਤਲਬ ਸ਼ੈਂਪੂ ਵਗੈਰਾ ਅਸੀ ਤਾਂ ਮਿੱਟੀ ਨਾਲ ਮਤਲਬ ਕੀ ਕੀ ਆਂਦੇ ਸੀ। ਪਹਿਲੇ ਮਤਲਬ ਇੰਨਾ ਕੁਛ ਹੈਗਾ ਈ ਨੀ ਸੀ ਨੋਰਮਲ, ਕਿ ਪਹਿਲੇ ਵਾਲ ਨੈਚਰਲ ਹੀ ਹੁੰਦੇ ਸੀ ਸਭ ਕੁਛ ਨਾ ਕੋਈ ਜਿਹੇ ਪ੍ਰੋਡਕਟਸ ਵਗੈਰਾ ਜਿਵੇਂ, ਅੱਜ ਕੱਲ ਸਾਰੇ ਪਤਾ ਨੀ ਕੀ -ਕੀ ਮੂੰਹ ਤੇ ਵੀ ਲਗਾਣ ਲਈ ਇੰਨੇ ਪ੍ਰੋਡਕਟਸ ਆ ਚੁੱਕੇ ਨੇ ਪਹਿਲੇ ਇਹ ਸਭ ਹੁੰਦਾ ਸੀ ਕਿ ਨਾ ਸਾਰੇ ਨੈਚੁਰਲ ਚੀਜ਼ਾਂ ਹੈਗੀਆਂ ਨੇ, ਜੇ ਮੁਲਤਾਨੀ ਮਿੱਟੀ ਵਗੈਰਾ ਹੋ ਗਿਆ ਹਨਾ। ਘਰ ਦੇ ਪ੍ਰ
ਉਹ ਹੀ ਨਾ ਹਾਂ। ਤੇ ਤੁਸੀਂ ਫ ਫੇਸ 'ਤੇ ਉਹ ਵੀ ਉਹ ਵੀ ਲਾ ਸਕਦੇ ਐਲੋਵੇਰਾ-ਐਲੋਵੇਰਾ ਵੀ ਲਾ ਸਕਦੇ ਤੇ ਥੋੜੀ ਜੀ ਫੇਸ ਤੇ, ਵਿੱਚ ਥੋੜੀ ਜੀ ਜ ਜ਼ੈਲ ਦੂਜੀ ਮਿਕਸ ਕਰ ਲਓ। ਕਈ ਜੈਲ ਤੁਸੀਂ ਲੈ ਕੇ ਆਉਂਦੇ ਓ, ਜੋ ਮਾਰਕੀਟ ਤੋਂ ਫੇਸ ਵਾਸਤੇ ਉਹ ਥੋੜ੍ਹਾ ਵਿੱਚ ਥੋੜ੍ਹਾ ਜਿਹਾ ਨਾਰੀਅਲ, ਹਲਕਾ ਜਿਹਾ ਬੂੰਦਾਂ ਪਾਣੀਆਂ ਬਸ। ਵੀ ਇਹ ਨੀ ਵੀ ਜ਼ਿਆਦਾ ਪਾਣਾ ਐ। ਸਿਰਫ ਇੱਕ-ਅੱਧੀ ਬੂੰਦ ਪਾ ਕੇ, ਤੁਸੀਂ ਉਹ ਥੋੜ੍ਹੀ ਜਿਹੀ ਚਿਰ ਮਸਾਜ ਕਰੋ ਜਾਂ ਤੁਸੀਂ ਲਾ ਗਾ ਕੇ ਛੱਡ ਦੋ, ਤੁਹਾਡਾ ਐਨ ਫੇਸ ਵਧੀਆ ਗਲੋ ਕਰੇਗਾ। ਉਸੇ ਟਾਈਮ ਤੋਂ ਉਹਦਾ ਰਿਜ਼ਲਟ ਆਏਗਾ। ਬਾਕੀ ਆਹ ਤੁਹਾਨੂੰ ਪਤਾ ਹੀ ਹੈ ਹੁਣ ਜਿਵੇਂ, ਚਾਵਲ ਦਾ ਆਟਾ ਹੋ ਗਿਆ ਆਲੂ ਦਾ ਜੂ ਥੋੜ੍ਹਾ ਜਿਹਾ ਰਸ ਕੱਢ ਕੇ ਉਹ, ਉਹ ਲਗਾਓ।
ਹਾਂ ਇਹ ਤਾਂ ਮੈਂ ਯੂਜ ਕਰਦੀ ਹਾਂ। ਇਹਦੇ ਨਾਲ ਤੇ ਕਾਫ਼ੀ ਫ਼ਰਕ ਪੈਂਦਾ ਹਾ।
ਹਾਂ ਇਹ
ਹੋਰ ਚਲੋ ਜੀ, ਕਾਫ਼ੀ ਅੱਛਾ ਲੱਗਾ ਤੁਹਾਡੇ ਨਾਲ ਗੱਲ ਕਰਕੇ, ਕਾਫੀ ਨੌਲੇਜ ਦਿੱਤੀ ਤੁਸੀਂ ਹੁਣ ਮੈਂ ਕਰਾਂਗੀ ਯੂਜ ਹੈ ਸਭ ਚੀਜ਼ਾਂ। ਠੀਕ ਏ ਓਕੇ ਠੀਕ